ਹੈਲੋ
ਹੈਲੋ ਹਾਂਜੀ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
ਹਾਂਜੀ ਮੈਂ ਪੁੱਛਣਾ ਸੀਗਾ ਤੇ ਤੁਸੀਂ ਹੁਣ ਛੁੱਟੀਆਂ ਚ ਟ੍ਰਿਪ ਜਾ ਰਹੇ ਹੋ
ਹਾਂਜੀ ਅਸੀਂ ਜਾ ਰਹੇ ਹਾਂ
ਅੱਛਾ ਕਿੱਥੇ ਦਾ ਪਲਾਨ ਬਣਾਇਆ ਤੁਸੀਂ
ਅਸੀਂ ਅਸੀਂ ਅੰ ਅੰਮ੍ਰਿਤਸਰ ਜਾਣ ਦਾ ਸੋਚ ਇਸ
ਅੱਛਾ ਉੱਥੇ ਗਰਮੀ ਬਹੁਤ ਹੈ
ਅੱਛਾ ਫੇਰ ਕੋ ਠੰਡੀ ਦੀਿ ਜਗ੍ਹਾ ਦੇਖ ਲੈਂਦੇ ਆ
ਹ
ਫ ਕੋਈ ਠੰਢਡੀ ਜਿਹੀ ਜਗ੍ਹਾ ਦੇਖ ਲੈਂਦੇ ਆ
ਪਤਾ ਕੀ ਹੈ ਬੱਚੇ ਹੈਗੇ ਆ ਛੋਟੇ ਤੇ ਵੀ ਜੇ ਗਰਮੀ ਗੁਰਮੀ ਲੱਗ ਜਾਂਦੀ ਹੈ ਫੇਰ ਔਖਾ ਹੁੰਦਾ ਬੱਚਿਆਂ ਦਾ ਹੋਰ ਛ ਨ
ਹਾਂ ਠੀਕ ਹੈ ਕੋਈ ਠੰਡੀ ਜਿ ਜਗ੍ਹਾ ਦੇਖ ਲੈਂਦੇ ਆ ਫਿਰ ਕਸੋਲੀ ਦੇਖ ਲੈਂਦੇ ਆ ਵਧੀਆ ਤਾਂ ਹੈ ਉਹ
ਹਾਂ ਫੇਿਰ ਉੱਥੇ ਕੀ ਹਿਸਾਬ ਹੈ ਤੇ ਅ ਮਤਲਬ ਰਹਿਣ ਖਾਣ ਦਾ ਤੁਸੀਂ ਗਏ ਹੋ ਕਦੇ ਪਹਿਲਾਂ
ਹਾਂ ਅਸੀਂ ਗਏ ਸੀ ਪਹਿਲਾਂ ਉਹ ਉੱਥੇ ਕਿਰਾਇਆ ਜਿਆਦਾ ਨੀ ਗਾ ਬਸ ਗਿਆਰਾਂ ਗਿਆਰਾਂ ਸੌ ਹੈ ਇੱਕ ਬੰਦੇ ਦੇਦਾ
ਅੱਛਾ ਤੇ ਹੋਰ ਫਿਰ ਰਹਿਣਾ ਖਾਣਾ ਵਿੱਚੇ ਹੁੰਦਾ ਉਹਦੇ
ਹਾਂ ਰਹਿਣਾ ਖਾਣਾ ਹੋਟਲ ਚ ਹੁੰਦਾ ਉਹ ਉਹਦਾ ਉਹਦਾ ਸਾਰਾ ਕੁਛ ਅਲੱਗ ਹੁੰਦਾ ਹੈ ਗਿਆਰਾਂ ਸੌ ਤਾਂ ਰਹਿਣ ਦਾ ਹੈ ਬਾਕੀ ਜਿਹੜਾ ਹਜ਼ਾਰ ਕੁ ਰੁਪਇਆ ਉਹ
ਦੂਰ ਗਈਏ ਅੱਛਾ ਤੇ ਤੁਸੀਂ ਕਿੰਨੇ ਕੁ ਜਾਣੇ ਜਾ ਰਹੇ ਹੋ
ਬਕਿੰ ਘਰੇਓ ਜਾ ਰਹੇ ਹੋ ਤੁਸੀਂ ਜਾਣਾ
ਹਮ ਜਾਣਾ ਤਾਂ ਹੈਗਾ ਸੀਗਾ ਬੱਚਿਆਂ ਨਾਲ ਗੱਲ ਕਰ ਰਹੇ ਸੀਗੇ ਤੇ ਹੁਣੇ ਵੈਸੇ ਇਹ ਕੱਲ ਆਏ ਹੈ ਗਏ ਹੋਏ ਸੀਗੇ ਇਹ ਇਹਨਾਂ ਦਾ ਸਕੂਲ ਦਾ ਟ੍ਰਿਪ ਗਿਆ ਸੀਗਾ ਸ਼ਿਮਲਾ ਗਰਮੀ ਆ ਨਾ ਹੁਣ
ਅੱਛਾ ਠੀਕ ਹੈ ਫੇਿਰ ਫੇਰ ਅਸੀਂ ਦੇਖ ਲੈਂਦੇ ਹਾਂ ਥੋੜ੍ਹਾ ਜਿਹਾ ਦੇਖ
ਹਮ, ਪਤਾ ਕਿਆ ਹੁਣ ਇਹ ਹੁਣ। ਦੇਨਾ ਵੀ ਜਿਵੇਂ, ਗਰਮੀ ਜਿਆਦਾ ਹੋਈ ਵੀ ਹੇ ਹੁਣ ਨੇੜੇ ਤਾਂ ਅਸੀਂ। ਜਾਂ ਅੰਬਰਸਰ ਜਾਂਦੇ ਆ ਇੱਕ ਤਾਂ ਭੀੜ ਬਹੁਤ ਹੈ ਉੱਥੇ, ਠੀਕ ਹੈ। ਤੇ, ਦੂਜਾ ਫਿਰ ਉਥੇ ਰਹਿਣ ਨੂੰ ਵੀ ਜਗਾ, ਭੀੜ ਕਰਕੇ ਮਿਲਦੀ ਨਹੀਂ ਹੈਗੀ। ਇਹ ਗੱਲ ਹੁੰਦੀ ਹਾ, ਤੇ ਬੱਚੇ ਹੈਗੇ ਆ ਛੋਟੇ ਵੀ ਇਹਨਾਂ ਨੂੰ। ਚਲੋ ਇਹ ਆ ਵੀ ਜਿਵੇਂ, ਵੱਧ ਗਰਮੀ। ਅਸੀਂ ਕਿਸੇ ਵਧੀਆ ਜਗ੍ਹਾ ਤੇ ਲੈ ਕੇ ਗਏ।
ਹਾਂਜੀ ਉੱਥੇ ਗਰਮੀ ਬਹੁਤ ਹੈ, ਫੇਰ ਅਸੀਂ ਦੇਖ। ਰਖਾਂਗੇ ਕਸੋਲੀ ਦਾ ਹੀ ਬਣਾ ਰਹੇ ਹਾ ਪਲੈਨ, ਫਿਰ ਮੈਂ ਤੁਹਾਨੂੰ ਦੁ ਬਾਅਦ ਚ ਦੱਸੂੰਗੀ ਕਾਲ ਕਰਕੇ।
ਜਾਂ, ਤੇ ਫਿਰ- ਤੋਡਾ ਫੇਰ ਜੋ ਵੀ ਪਲੈਨ ਹੋਏਗਾ ਨਾ ਮੈਨੂੰ ਤੇ, ਹੋਰ ਦੱਸੋ ਕੀ ਕਰ, ਤੇ ਏਕ ਗੱਲ ਹੋਰ ਪੁੱਛਣੀ। ਹਾਂਜੀ, ਹਾਂਜੀ ਮੈਂ ਫੇਰ ਅਸੀਂ ਘਰ ਦੇ ਡਿਸਾਈੜ ਕਰਕੇ ਦੇਖ ਲਾਂਗੇ ਨਾ, ਜੋ ਵੀ ਬਨਦਾ ਹੋਏਗਾ। ਪ੍ਰੋਗਰਾਮ, ਅਸੀਂ ਚੱਲਾਂਗੇ।
ਇੱਕੋ ਬੱਸ ਕਾਰ ਲਾਂਗੇ, ਫੈਮਲੀ ਬੱਸ ਕਾਰ ਲਾਂਗੇ।
ਹਾਂਜੀ, ਓ ਠੀਕ ਰਹੇਗਾ, ਕੇਓਕਿ ਜੇ ਅਲੱਗ-ਅਲੱਗ ਅਸੀਂ ਕਰਦੇ ਆਂ, ਫੇਰ ਤਾਂ ਜਾਦਾ ਕਿਰਾਏਆ ਲੱਗੂਗਾ।
ਹਾਂਜੀ, ਬੱਸ ਦਾ ਕਰਾਏਆ ਤਾਂ ਆਪਾਂ ਮਿਲ ਕੇ ਭਰ ਦਾਂਗੇ, ਬਾਕੀ ਹੋਟਲ ਦਾ ਦੇਖ ਲਾਂਗੇ।
ਹੂੰ, ਤੇ ਫੇਰ ਤੁਸੀ ਕਿੰਨੇ ਕ ਜਣੇ ਹੋਣਗੇ?
ਅਸੀਂ, ਦਸ ਕ ਬਾਰਾਂ ਜਾਣੇ ਆਂ, ਇੱਕ ਦੋ ਘਰ ਸਾਡੇ ਨਾਲ ਹੋਰ ਐ।
ਹਾਂ, ਸਾਡੇ ਨਾਲ਼ ਵੀ ਹੈਗੇ ਆ ਨਾ, ਤੇ ਹੁਨ ਜੇੜੀ ਤੁਸੀ ਨਈ ਗਈ ਸੀਗੀ ਫ੍ਰੀ ਯਾਤਰਾ, ਓਥੇ ਗਏ ਸੀਗੇ ਥੋਡੇ ਘਰ ਅੰਬਰਸਰ, ਭਗਵੰਤ ਮਾਨ ਨੇ ਕੱਢੀ ਸੀਗੀ ਨਾ ਯਾਤਰਾ
ਨਾ ਜੀ, ਸਾਡੇ ਉਰੋ ਤੋਂ ਤਾਂ ਕੋਈ ਨੀ ਗੇਆ।
ਅੱਛਾ, ਕੇਓਕਿ ਓਥੇ ਉਨਾਂ ਨੂੰ ਵ੍ਰੀਦ ਨੂੰ ਲੈ ਜਾ ਰੇ ਸੀਗੇ ਨਾ, ਜਿਨਾਂ ਦੀ, ਮਤਲਬ ਪੰਜਾ ਸਾਲ ਦੀ ਉਮਰ ਐ, ਓਸ ਟੈਮ ਫੇਰ ਲੇੜੀਜ਼ ਕੀ ਕਰਕੇ ਕੈ ਰੈ ਸੀਗੇ ਨਾ, ਬੀ ਜੇ ਤੂਸੀ‌ ਕੈਂਦੇ ਅੰਬਰਸਰ ਜਾਣਾ। ਓਥੇ ਲੇੜੀਜ਼ ਕੈ ਰੈ ਸੀਗੇ, ਵੀ ਬੋਹਤ ਜਾ਼ਦਾ ਭੀੜ ਐ। ਕੇਓਂਕਿ, ਫ੍ਰੀ ਫੋਣ ਕਰਕੇ ਨਾ ਤਕਰੀਬਨ, ਹਰ ਜਗਾ ਤੋਂ ਓਰਤਾਂ ਜਾ ਰੀਐਂ। ਓਰਤਾਂ ਵੀ, ਮਤਲਬ ਬਿਚੱ ਜੇ ਓਰ ਕਾਫੀ ਅ ਤਿੰਨ ਚਾਰ ਜਗਾ ਕੈਰੇ ਘਮਾ ਕੇ ਲੇਕੇ ਆਏ ਆ, ਓਦੋ ਕਰਕੇ ਭੀ ਬੋਹਤ ਜਾਦਾ ਏਕ ਤਾ ਬੋਡਰ ਆ ਜੇੜਾ ਆਪਣਾ ਅੰਬਰਸਰ ਦਾ, ਓਥੇ ਵੀ ਬੋਹ ਜਾਦਾ ਭੀੜ ਹੋਈ ਵੀ ਐ। ਇਸੇ ਕਰਕੇ ਅਸੀਂ, ਪੈਲਾਂ ਤੋ ਸੋ ਚੇਆ ਸੀਗਾ ਵੀ ਅੰਬਰਸਰ ਜਾਵਾਂਗੇ, ਪਰ ਹੁਣ ਬਸ ਚੇਂਜ ਕਰਤੇ ਆ।
ਹਾਂਜੀ, ਸਾਡੇ ਊਰੋ ਤੋ ਤਾਂ ਕੋਈ ਨੀ ਹੈਗਾ ਪੰਜਾ ਸਾਲ ਦਾ ਤਾਂ, ਸਾਡੇ ਊਰੋ ਤੋਂ ਕੋਈ ਨੀ ਗੇਆ। ਤਾਈ ਤਾਂ ਅਸੀਂ ਸੋਚ ਰੇ ਕ ਕਸੋਲੀ ਬਾਰੇ, ਵੀ ਅਸੀ ਜਾਈਏ।
ਬ, ਬੱਚੇਆਂ ਦੀ ਹਜੇ ਪਈ ਐ, ਪੰਦਰਾਂ ਬੀ ਦਿਨ ਦੀ ਛੁੱਟੀਆਂ।
ਠੀਕ ਐ, ਏਨਾ ਦੇ ਫੇਰ ਲੇਟ ਖੁਲਨੇ ਹੋਣੇ ਆ ਨਾ, ਬੱਚੇਆਂ ਦੇ ਸੁਕੂਲ।
ਹਾਂਜੀ, ਇੱਕ ਅਗਸਤ ਨੂ ਖੁੱਲਣੇ ਆ।
ਅੱਛਾ, ਏਨੀਂ ਲੇਟ ਖੁੱਲਦੇਂ ਆਂ ਉਥੇ ਲੱਗ ਰੇਆ
ਹਾਂਜੀ, ਉਰੇ ਤਾਂ ਤਾਂਈ ਤਾਂ ਸੀ ਕੈ ਰੇ ਸੀ ਬੀ ਥੋੜ ਜੇ ਛੇਤੀ ਖੋਲ ਲੋ ਏ ਨਾ ਲੇਟ ਖੋਲ ਰਏ ਸਰ ਕੈਂਦੇ ਗਰਮੀ ਐ ਗਰਮੀ ਐ।
ਅੱਛਾ, ਅੱਛਾ ਤੇ ਹੁਣ ਫੇਰ ਤੁਸੀ ਮਤਲਬ ਹਾਂ ਏ ਤਾਂ ਗੱਲ ਸਈ ਐ, ਕੇਓ ਕਿ ਇੰਨਾ ਟਾਈਮ ਘਰੇ ਰੈਹ ਕੇ ਬੱਚੇ ਬੋਰ ਵੀ ਹੋ ਜਾਂਦੇ ਆ। ਬੱਚੇ ਬੋਰ ਵੀ ਹੋ ਜਾਂਦੇ ਐਂ, ਏ ਆ ਨਾ ਗਾੱਲ।
ਹਾਂਜੀ, ਥੋੜਾ ਜਿ ਘਰਦਿਆਂ ਨਾਲ
ਤੁਸੀਂ ਅਪਨਾ, ਬੱਸ ਦੀ ਵਜਾਏ ਸਾਨੂੰ ਟ੍ਰੇਨ ਨੀ ਠੀਕ ਰਹੂਗੀ? ਟ੍ਰੇਨ ਚ ਜਿਵੇਂ ਕਰਾਯਾ ਘੱਟ ਹੋਂਦੈ।
ਹਾਂਜੀ ਪਰ ਟ੍ਰੇਨ ਚ ਉਬੜ, ਖਾਬੜ ਜਾਦਾ ਹੁੰਦੈ, ਲੋਕ ਏ ਲੋਕ ਭਰੇ ਹੁੰਦੇ ਤੇ ਸਾਨੂੰ ਪ੍ਰਾਈਵੇਟ ਟ੍ਰੇਨ ਕਰਨੀ ਪੈਣੀ ਐ, ਖੁੱਦ ਦੀ, ਇੱਕ ਡੱਬਾ ਪੂਰਾ ਕਰਨਾ ਪੈਣਾ। ਬਾਕੀ ਦੇਖਦੇ ਜੇ ਟ੍ਰੇਨ ਠੀਕ ਹੋਈ ਟ੍ਰੇਨ ਕਾਰ ਲਾਂਗੇ, ਨਈ ਤਾਂ ਬਾਸ ਕਾਰ ਲਾਂਗੇ। ਨਾਲੇ਼, ਬਸ ਚ ਜਿਆਦਾ ਛੇਤੀ, ਪੋਨ, ਗੇ।
ਹੂੰ, ਆਹ ਤਾਂ ਹੈਗਾ, ਫੇਰ ਬੱਸ ਵਾਲੇ ਦਾ ਨਾ ਕੋਈ ਅ ਕਿਰਾਇਆ ਅਪਣਾ ਪੁੱਛ ਲਿਓ ਕਿਸ ਹਿਸਾਬ ਨਾਲ ਐ, ਠੀਕ ਐ। ਵੀ, ਅਸੀਂ ਉੱਥੇ ਦੋ ਦਿਨ ਦਾ, ਮਤਲਬ ਸਟੇ ਕਰਨਾ, ਉਹਦੇ ਹਿਸਾਬ ਨਾਲ ਜਿਹੜਾ ਵੀ ਵਜਣ ਤੁਆਡਾ।
ਲਿਆ ਇੱਕ ਬੰਦੇ ਦਾ ਤਾਂ ਡੇਢ ਸੌ ਈ ਆ, ਆਪਾਂ ਦਸ-ਬਾਰਾਂ ਜਾਣੇ ਆ ਬਸ ਹਜ਼ਾਰ-ਦੋ ਹਜ਼ਾਰ ਹੋਊਗਾ।
ਨਈ ਇੰਨਾ ਤਾਂ ਨਹੀਂ ਹੋਊਗਾ ਘੱਟ ਡੇਢ-ਦੋ ਸੌ ਤਾਂ ਨਈ ਹੋਊਗਾ ਅਗਲਾ ਘੱਟੋ-ਘੱਟ ਹ ਦੂਰ ਕਾਫੀ ਆ ਉਹ ਪੰਜ ਸੌ ਰੁਪਇਆ ਤਾਂ ਲਊਗਾ ਇੱਕ ਮੈਂਬਰ ਦਾ।
ਹਾਂਜੀ ਕੱਲੇ ਜਾਣ ਦਾ ਵੀ। ਹਾਂ, ਕੱਲੇ ਜਾਂਣਦੇ ਵਿੱਚ ਰਿਫਰੈਸ਼ਮੈਂਟ ਵਗੈਰਾ ਮਿਲਾ ਕੇ ਐ ਤਿੰਨ ਸੌ ਰੁਪਇਆ।
ਅੱਛ, ਅੱਛ, ਅੱਛਾ। ਚਲੋ ਤੇ ਵੈਸੇ ਅ ਰਸਤੇ ਰਸਤੇ ਚ ਕੋਈ ਦਿੱਕਤ ਤਾਂ ਨੀ ਆਂਦੀ ਹੈਗੀ।
ਨਾ ਜੀ ਬਸ ਉਹ ਪਹਾੜਾਂ ਚ ਜਾਂਦੇ ਹੋਏ ਥੋੜਾ ਜਿਆ ਟਾਈਮ ਲੱਗ ਜਾਂਦਾ ਐ।
ਕਿੰਨਾ ਟਾਈਮ ਲੱਗ ਜਾਂਦਾ ਵੈਸੇ ਇੱਥੇ ਤੋਂ ਅਪਣਾ ਅਸੀਂ ਜਦੋਂ ਜਾਂਦੇ ਐ। ਅ ਇਹ ਤੇਰਾ ਹੈਗਾ ਐ ਅਸੀਂ ਲੁਧਿਆਣੇ ਚ ਰਹਿ ਰਏ ਆ। ਲੁਧਿਆਣੇ ਤੋਂ ਲੈ ਕੇ ਕਸੌਲੀ ਤੱਕ ਵੈਸੇ ਟਾਈਮ ਕਿੰਨਾ ਕ ਲੱਗ ਜਾਂਦਾ ਐ।
ਬਸ ਜਿਆਦਾ ਟਾਈਮ ਨੀ ਲੱਗਦਾ ਅੱਧਾ ਕ ਘੰਟਾ ਈ ਲੱਗਦਾ।
ਲੱਗਦਾਦਾ ਅੱਛਾ-ਅੱਛਾ ਤੇ ਨੇੜ
ਹਾਂਜੀ, ਲੱਗਦੇ ਤਾਂ ਦਸ ਮਿੰਟ ਐ, ਟ੍ਰੈਫਿਕ ਨੂੰ ਮਿਲਾ ਕੇ ਨਾ ਫਿਰ ਅੱਧਾ ਘੰਟਾ ਬਣ ਜਾਂਦਾ।
ਚਲੋ ਨਈ ਇਨਾ ਤਾਂ ਨੀ ਲੱਗਦਾ ਹੁਣਾ ਮੈਂ ਤਾਂ ਸੁਣਿਆ ਸੱਤ-ਅੱਠ ਘੰਟੇ ਲੱਗਦੇ ਆ ਉੱਥੇ। ਤੁਸੀਂ ਚੰਗੀ ਤਰਾਂ ਨਾ ਪਤਾ ਕਰਿਓ ਪਹਿਲਾਂ। ਸੱਤ-ਅੱਠ ਘੰਟੇ ਲੱਗਦੇ ਆ ਉੱਥੇ ਕਿਉਂ ਕਿ ਉਹ ਪਹਾੜਾਂ ਹਾਂ ਪਹਾੜਾਂ ਚ ਜਾ ਕੇ ਆ ਫੇਰ ਇਹ ਐ ਨਾ ਵੀ ਬੱਚਾ ਵੀ ਸੇਫ ਰਏ, ਅਸੀਂ ਵੀ ਸੇਫ ਰਈਏ, ਉਸ ਹਿਸਾਬ ਵੀ ਤੇ ਰਿਫਰੈਸ਼ਮੈਂਟ ਚ ਫਿਰ ਕੀ-ਕੀ ਦੇਣਗੇ ਉਹ ਸਾਨੂੰ।
ਰਿਫਰੈਸ਼ਮੈਂਟ ਚ ਢਾਬਾ ਹੈਗਾ ਤਾਂ ਹੈ ਬਸ ਉੱਥੇ ਰੋਟੀ-ਪਾਣੀ ਖਿਲਾ ਲਿਆਂਗੇ।
ਅੱਛਾ, ਤੇ ਫਿਰ ਮੈਡੀਸਿਨ ਵਗੈਰਾ ਵੀ ਰੱਖਣੀ ਹੋਊਗੀ ਕਈ ਵਾਰ ਇਹ ਹੁੰਦਾ ਨਾ ਵੀ ਬੱਚੇ ਚਲੋ ਉਹ ਹੋ ਜਾਂਦੇ ਆ, ਬਿਮਾਰ ਹੋ ਜਾਂਦੇ ਆ ਜਾਂ ਇਹਨੂੰ ਵੋਮਟੇਨੀਂਗ ਵਗੈਰਾ ਦੀ ਦਿੱਕਤ ਹੁੰਦੀ ਐ।
ਹਾਂਜੀ ਉਹ ਵੀ ਲੈ ਲਾਂਗੇ, ਦਵਾਈ ਤਾਂ ਲੈ ਕੇ ਆਵਾਂਗੇ ਕੱਠੇ ਉਹ।
ਹੂੰ ਹੂੰ। ਚਲੋ ਤੇ ਹੋਰ ਤਾਂ ਨੀ ਕੋਈ ਮਤਲਬ ਉਹ ਰਿਕਵਾਰਮੈਂਟ। ਹੈ ਕੋਈ ਚੰ ਤੁਸੀ ਡਵ ਕਰਹੇ ਠੀਕ ਹੈ ਤੇ
ਪਰਮਠ ਹੈ। ਬ ਉਹਨੂੰ ਤਰੀਕ ਦੱਸਣੀ ਐਗਾ ਫੇਰ ਉਹ ਚੱਲ ਜੂਗਾ।
ਅੱਛਾ, ਤੁਸੀਂ ਕਿੰਨੇ ਜਣੇ ਹੈਗੇ, ਦੱਸ-ਬਾਰਾਂ ਜਣੇ ਹੈਗੇ ਆ ਤੁਸੀਂ।
ਹਾਂਜੀ।
ਮੈਂ ਸਾਡੇ ਵੱਲੋਂ ਵੀ ਹੈਗੇ ਆ। ਅੱਠ ਜਣੇ ਹੈਗੇ ਐ। ਤੇ ਟੋਟਲ ਫੇਰ ਆਪਣਾ ਵੀਹ ਜਣਾ ਦੀ ਹੋਜੂਗੀ ਨਾ। ਵੀਹ ਜਣੇ ਹੋ ਜਾਣਗੇ ਟੋਟਲ।
ਬਾਰੇ ਇਆ ਇੱਕ ਮੈਂ ਆ ਮੇਰੇ ਅਹ ਮੇਰੇ ਭਾਈ ਐ, ਉਹਨਾਂ ਦਾ ਇੱਕ ਜਵਾਕ ਐ ਹੋਰ ਪੜੋਸੀ ਐ, ਬਸ ਤਿੰਨ-ਚਾਰ ਪੜੋਸੀ ਐ, ਇੱਕ ਮੇਰੀ ਜੋਇੰਟ
ਹਾਂ, ਅਛ ਨਾ, ਫੇਰ ਤਾਂ ਠੀਕ ਆ ਚਲੋ ਮਨ ਵੀ ਲੱਗਿਆ ਰਹਿੰਦਾ ਐਵੇ ਬੰਦਾ ਬੋਰ ਨੀ ਹੁੰਦਾ ਹੈਗਾ।
ਹਾਂਜੀ ਜਵਾਕਾ ਦਾ ਵੀ ਮਨ ਲੱਗਿਆ ਰਹਿੰਦਾ, ਸਾਡੇ ਕੈਸੇ ਤਾਂ ਘਰੇਓ ਬੈਠਣਾ ਰੋਜ਼
ਅੱਛਾ, ਚਲੋ ਫੇਰ ਤੁਸੀਂ ਐ ਕਰਯੋ ਮੈਨੂੰ ਚੰਗੀ ਤਰ੍ਹਾਂ ਨਾ ਸਵੇਰੇ ਡਰਾਈਵਰ ਦਾ ਆਪਣਾ ਨੰਬਰ-ਵਗੈਰਾ ਦੇ ਦਿਓ। ਅਸੀਂ ਡਿਸਾਈਡ ਕਰਕੇ ਫਿਰ ਦੇਖ
ਅੱਛਾ ਠੀਕ। ਕੇ ਨੰਬਰ ਮੈਂ ਹੁਣੇ ਭੇਜ ਦਿੰਦੀਆ। ਕਿ ਲਿਖ ਲਓਗੇ ਹੁਣੇ, ਚਲੋ ਤੁਸੀਂ ਹੁਣੇ ਹੀ ਲਿਖ ਲਓ।
ਨਹੀਂ ਬਸ। ਮੈਨੂੰ ਵਟਸਐਪ ਤੇ ਸੈਂਡ ਕਰ ਦੋ।
ਅੱਛਾ ਠੀਕ ਐ। ਮੈਂ ਸੈਂਡ
ਠੀਕ ਠੀਕ ਠੀਕ। ਹੈ ਹਾਂ। ਆਈਆ- ਆਇਆ
ਅੱਛਾ ਠੀਕ ਹੈ। ਨੰਬਰ ਨੂੰ ਸੇਵ ਕਰਲ ਲੋ ਹਜੇ ਮੈਂ ਕੱਲ ਸਵੇਰੇ, ਮੈਂ ਗੱਲ ਕਰ ਲੂ ਉੱਠਦੀ ਉਹਦੇ ਨਾਲ।
ਠੀਕ ਐ।